ਸ਼ਸ਼ ਸ਼੍ਰੀ ਆਕਾਲ ਜੀ।
ਹਾਂਜੀ ਸਸ ਸ੍ਰੀ ਕਾਲ ਭੈਣ ਜੀ। ਹੋਰ ਕੇ ਹਾਲ ਏ?
ਬਸ ਠੀਕ ਏ। ਤੁਸੀ ਕੀ ਸੁਨਾਓ?
ਬਸ ਮੈਂ ਵੀ ਵਧੀਆ।
ਹਾਂਜੀ ਹੋਰ ਕੀ ਕਰਦੇ ਵੀ ਸੀ?
ਕੁਛ ਨਈ ਬਸ ਮੈਂ ਰਾ ਸ਼ੋਪਿੰਗ ਕਰ ਅ ਕੀਤੀ ਐ ਹੁਨੇ ਔਨਲਾਈਨ
ਅੱਛਾ।
ਬਸ ਓਈਯੋ ਦੇਖ ਰੀ ਸੀ ਕਿਵੇਂ ਜਾ ਆਇਐ ਸਮਾਨ।
ਅੱਛਾ, ਹੂੰ। ਅ ਸੂਟ ਸ਼ੋਪ ਸੂਟਾਂ ਦੀ ਸ਼ੋਪਿੰਗ ਕਰਦੇ ਓ ਕਿ ਕਿ ਹੋਰ ਬੱਚਿਆਂ ਦੇ ਕੁੱਝ ਹੋਰ ਸਮਾਨ ਘਾਰ ਦਾ ਸਮਾਨ
ਸਾਰਾ ਕੁਝ, ਘਾਰ ਦਾ ਵੀ, ਸੂਟ
ਹਾਂਜੀ-ਹਾਂਜੀ, ਕਿਧਰੋਂ ਔਨਲੇਨ ਮੀਸ਼ੋ ਤੋਂ ਕਿ ਫਲਿੱਪਕਾਰਟ ਵਗੈਰਾ ਕੁਛ
ਫਲਿੱਪਕਾਰਟ ਵੀ, ਮੀਸ਼ੋ ਵੀ। ਜਿੱਥੇ ਅੱਛੇ ਪ੍ਰੋਡਕਟ ਦਿਖਦੇ ਨੇ, ਸਸਤਾ ਓ ਦਿਖਦੈ ਓਥੋਂ ਕੱਰ ਲੈਂਨੇਂ ਆਂ। ਓਈਯੋ ਮੰਗਾ ਲੈਂਨੀ ਆਂ। ਹਾਂਜੀ, ਹਾਂ। ਹਾਂ ਕੱਪੜਾ ਅੱਛਾ ਹੁੰਦਾ ਐ।
ਕੱਪੜਾ ਅੱਛਾ ਹੁੰਦਾ ਐ। ਔਰ ਏ ਜੜੇ ਲੋਕਲ ਵ ਹਾਂਜੀ ਜੜੇ ਲੋਕਲ ਫੇਸਬੁੱਕ ਤੇ ਯਾ ਇੰਸਾਗ੍ਰਾਮ ਤੇ ਜੜੇ ਦੇਂਦੇ ਨ ਓ ਠੀਕ ਲਗਦੇ ਨ ਕਿ ਤੁਸਾਂ ਨੂੰ ਕੱਪੜੇ? ਮਤਲਬ ਓਨਾਂ ਕਦੀ ਸ਼ੋਪਿੰਗ ਕੀਤੀ ਤੁਸਾਂ ਨੇ?
ਨਈ ਓਥੋਂ ਮੈਂ ਕਦੇ ਸ਼ੋਪਿੰਗ ਨੀ ਕੀਤੀ ਐ।
ਹੰ ਅੱਛਾ, ਅੱਛਾ, ਛਾ, ਛਾ ਹੂੰ। ਮੈਂ ਤਾਂ ਵਿਸਰਾ ਵੀ ਨਾ ਸ਼ੋਪਿੰਗ, ਹਾਂ-ਹਾਂ-ਹਾਂ।
ਹੰ, ਜੋ ਕੱਪੜਾ ਨੀ ਸਮਝ ਆਂਦਾ ਜਿਵੇਂ ਓਨੂੰ ਅ ਰਿਫੰਡ ਤੇ ਵੀ ਲਗਾ ਦੇਂਨੇਂ ਆਂ ਯਾਂ ਤੇ ਰਿਪਲੇਸ ਵੀ ਕਰ ਦੇਨੇਂ ਆਂ।
ਹਾਂ-ਹਾਂ, ਹਾਂਜੀ-ਹਾਂਜੀ-ਹਾਂਜੀ। ਓਨਲਾਈਨ ਤੋਂ ਹੋ ਜਾਂਦੇ ਨ। ਫਲਿਪਕਾਰਟ, ਮੀਸ਼ੋ ਤੇ ਹੋ ਜਾਂਦੈ ਓ ਸਾਰਾ ਕੁਛ।
ਹਾਂਜੀ, ਹਾਂਜੀ।
ਤੇ ਫੇਰ ਲੋਕਲ ਮਾਰਕੀਟ ਏੱਚ ਕੱਪੜਾ ਅੱਛਾ ਮਿਲ ਜਾਂਦੈ। ਮਤਲਬ ਮੇਰਾ ਇਸਤਾਂ ਕੈਣਾ ਹੁੰਦੈ ਕਿ ਬਈ ਇਤਨਾ ਰਿਟਰਨ ਦੇਣਾ, ਕਰਨੈ ਕੋਲੋਂ ਤਾਂ ਫਿਰ ਅ ਲੋ ਕਲ ਮਾਰਕੀਟ ਦਾ ਕੱਪੜਾ ਅੱਛਾ ਲੱਗਦੈ ਜੇ ਦੁਕਾਨ ਫੇਮਸ ਹੁੰਦੇ ਨੇ ਉਧਰ ਦੇ।
ਹਾਂ ਬਿਲਕੁਲ-ਬਿਲਕੁਲ। ਹਾਂ ਔਰ ਤੁਸੀ ਕਿਵੇਂ ਸ਼ੋਪਿੰਗ ਕਰਦੇ ਹੋ?
ਮੈਂ ਤੋ ਜ਼ਿਆਦਾਤਰ ਲੋਕਲ ਮਾਰਕੀਟ ਈ ਕਰਨੀ ਆਂ।
ਅੱਛਾ।
ਘਾਰ ਦੇ ਸਮਾਨ ਦੀ ਮੀਸ਼ੋ ਤੋਂ ਕਰਨੀ ਆ। ਇੱਕ ਹੰਦਾ ਡ੍ਰਰੇਸ ਦੀ ਕਰ ਲੈਨੀ ਆਂ ਮਤਲਬ ਫਲਿੱਪਕਾਰਟ ਤੋਂ ਮਤਲਬ ਜਿਸਰਾਂ ਕੱਪੜਾ ਅੱਛਾ ਲਗਿਆ ਉਸ ਤਰਾ ਪਰ ਜਾਦਾਤਰ ਪੈਂਟ, ਟੀ ਸ਼ਰਟਸ ਵਗੈਰਾ ਮੈਂ ਮੀਸ਼ੋ ਤੋਂ ਲੈਨੀ ਹੁੰਨੀ ਆ, ਗਰਮ ਜ ਟੀ ਸ਼ਰਟ ਵਗੈਰਾ ਹੁੰਦੇ ਨਾ ਹਾਂਜੀ ਹਾਂ ਓ ਲਿਆ ਲੈਨੀਂ ਆਂ ਉਦਾ ਪੂਰਾ ਸੇ ਜਾਂਦੇ ਨੇ ਨਾ। ਰੀਜ਼ਨੇਬਲ ਰੇਟ ਤੇ ਸੈਟ ਮਿਲ ਜਾਂਦਾ ਆਪਣੇ ਨੂੰ। ਪਰ ਜਾਦਾ ਪਰ ਸੂਟਾਂ ਦੀ ਸ਼ੋਪਿੰਗ ਓਫਲਾਈਨ ਈ ਕਰਨੇੇ ਮਨਜੇ ਕ ਲੋਕਲ ਮਾਰਕਿਟ 'ਚੋਂ ਈ। ਮਹਾਰਾਸ਼ਟਰ 'ਚ ਹੂੰ। ਨਈ ਤਾਂ ਫਿਰ ਫਿਰਨ ਉਰਨੇ ਕਦੀ ਗਏ ਬੰਬਈ ਗਏ, ਨਾਸਿਕ ਗਏ, ਪੂਨਾ ਗਏ ਓਧ ਓਧਰੋਂ ਵੀ ਥੋੜੀ ਬੋਤ ਸ਼ੋਪਿੰਗ ਹੋ ਜਾਂਦੀ ਏ। ਹੂੰ, ਸੂਟਾਂ ਦੀ ਸ਼ੋਪਿੰਗ ਕਰਨੇ ਕੇ ਜਿਆਦਾਤਰ ਤਾਂ ਬ ਬੰਬਈ ਜਾਣੇ ਹੁਨੇ ਆਂ ਅਸੀ। ਕੁੜੀਆਂ ਦੇ ਕਾਜ ਦੀ ਸ਼ੋਪਿੰਗ ਆ ਯਾਂ ਕੁੱਝ ਬੀ ਕੁੱਝ ਬੀ, ਕੁੱਝ ਬੀ ਨਵਾਂ ਖਰੀਦਨੈ ਤੋ ਬੁੰ ਮੁੰਬਈ ਸਾਈਡ ਜਿਆਦਾ ਅੱਛਾ ਮਿਲ ਜਾਂਦੈ ਅਸਾਂ ਨੂੰ।
ਅੱਛਾ ਓਥੇ
ਕਲਿਆਣ। ਹਾਂਜੀ-ਹਾਂਜੀ-ਹਾਂਜੀ-ਹਾਂਜੀ। ਔਰ ਪੰਜਾਬੀ ਕੁਛ ਲੈਣੈ ਆਪਣੇ ਨੂੰ ਤੇ ਫੇਰ ਲੁਧਿਆਣੇ ਅੱਛਾ ਵੇ ਦਿੱਲੀ ਅੱਛਾ ਵੇ। ਹਾਂ, ਹਾਂ। ਲੁਧਿਆਣਾ ਫੇਮਸ ਏ। ਗਰਮ ਵਾਸੇ ਲੁਧਿਆਣਾ ਫੇਮਸ ਏ।
ਹਾਂ-ਹਾਂ-ਹਾਂ।
ਹੂੰ, ਚਾਦਰਾਂ-ਉਦਰਾਂ ਸਭ ਕੁਝ ਮਿਲ ਜਾਂਦੈ। ਇਧਰ ਚਾਦਰਾਂ ਉਧਰੋਂ ਤੇ ਇਧਰੋਂ ਲੈਣੇ ਆ ਆਪਣਾ ਕਿਆ ਵਾ ਇੱਧਰੋਂ।
ਅੱਛਾ।
ਚਾਵਾਂਲ ਖਾਂਸੀ ਅਗੇ ਥੋੜੇ ਜੇ ਪਾਨੀਪਤ ਵਗੈਰਾ ਤੇ ਜਾ ਕੇ
ਅੱਛਾ।
ਚਾਦਰਾਂ-ਉਦਰਾਂ ਉਧਰ ਅੱਛੀ ਮਿਲ ਜਾਂਦੀਆਂ ਨ। ਕੰਬਲ, ਚਾਦਰ ਪਾਨੀਪਤ ਵਗੈਰਾ ਬੋਤ ਜਾਦਾ ਅੱਛਾ ਮਿਲਦੈ।
ਅੱਛਾ ਰੇਟ ਸਈ ਹੁੰਦੇ ਨੇ ਓਦੇ ਦੇ?
ਹਾਂਜੀ-ਹਾਂਜੀ-ਹਾਂਜੀ ਮਾਰਕੀਟ ਦਾ ਅ ਮਤਲਬ ਇਕਦਮ ਕੰਪਨੀ 'ਚ ਜਾ ਕੇ ਆਪਨ ਚੀਜ਼ ਲੈ ਸਕਨੇ ਆਂ ਆਪਣੀਆਂ ਅੱਖੀਆਂ ਨਾਲ ਦੇਖ ਕੇ। ਚੀਜ਼ ਚਾਇਸ ਕਰਕੇ ਇਕਦਮ। ਜਿਸਾਂ ਅਸੀ ਫਰੈਂਡਸ ਦਾ ਗਰੁੱਪ ਜਾਂਨੇਂ ਆ ਨਾ ਸਾਲ 'ਚ ਇੱਕ ਵਾਰ ਜਾਂਨੇ ਈ ਹੁੰਨੇ ਆਂ, ਸਾਲ 'ਚ ਇੱਕ ਵਾਰ ਜਾਂਨੇ ਈ ਹੋਨੇ ਆਂ ਫਰੈਂਡਸ, ਫਰੈਂਡਸ ਸਾਰੇ ਜਾਨੇ ਹੁਨੇ ਆਂ। ਜਿਸਨੂੰ ਜਿਤਨਾ-ਜਿਤਨਾ ਲੋਡ ਹੋਂਦੈ ਵੱਧ ਤੋਂ ਵ ਦੋ-ਦੋ, ਚਾਰ-ਚਾਰ, ਪੰਜ-ਪੰਜ ਕੱਠੇ ਸਾਲ ਦੇ ਇੱਕ ਵਾਰ ਛੁੱਟੀ ਲੈਨੇ ਆਂ ਦੋ ਸਾਲਾਂ, ਥ੍ਰੀ ਸਾਲਾ 'ਚ ਚਾਦਰਾਂ ਨੂੰ ਸਾਲ ਭਰ ਲੱਗਦੀਆਂ ਈ ਲੱਗਦੀਆਂ ਨ ਬੰਦੇ ਨੂੰ। ਹਾਂ, ਤੂੰ ਚਾਦਰਾਂ ਦਾ ਪੰਜ, ਛੇ-ਛੇ ਲੈ ਲੈਨੇ ਆਂ ਸਾਰੇਆਂ ਤੋ ਉਨਦੇ ਛੋੜ ਦੇਨ ਕੰਪਨੀ ਵਾਲੇ ਫਿਰ। ਚਾਦਰ ਕੀ ਲੈ ਲੋ ਤੁਸੀ ਡਾਇਰੈਕਟ ਫੈਕਟਰੀ 'ਚੋਂ ਚਾਦਰ ਲੈਨੇ ਆਂ। ਜੜੇ ਹੋਲਸੇਲਰ ਬੈਠੇ ਹੁੰਦੇ ਨੇ ਓ ਬੀ ਦੇਨ, ਹਾਂ ਓਨਾਂ ਦੇ ਪੰਨੇ ਵੀ ਵੱ ਡੇ ਹੋਂਦੇ ਨੇ ਦੀਦੀ ਚਾਦਰ ਦੀ। ਉਸਦੇ ਵਿੱਚ ਦੋ ਪਿੱਲੋ ਕਵਰ ਵੀ ਮੈਚਿੰਗ, ਹਾਂ ਪਿੱਲੋ ਕਵਰ ਵੀ ਮੈਚਿੰਗ ਨਿਕਲ ਆਂਦੈ। ਨਈ ਚਾਦਰ ਛੋਟੀ ਵੀ ਨੀ ਪੈਂਦੀ, ਅਨ ਪੀਲੋ ਕਵਰ ਵੀ ਨਿਕਲ ਆਂਦੇ ਨ, ਦੋ ਯਾਂ ਚਾਰ ਕਿਸੀ ਚਾਰ ਨਿਕਲਦੇ ਨ, ਕਿਸੇ ਦੋ ਨਿਕਲ ਜਾਂਦੇ ਨ।
ਵਧੀਆ ਵੇ ਐ ਤੇ, ਅੱਛੀ ਗੱਲ ਐ।
ਹੂੰ, ਇਸ ਵਾਰੀ ਬਤ ਉਹ ਲੈ ਕੇ ਆ ਜਾਂਨੇ ਆ ਅਸੀ ਔਰ ਨਾਈਟ ਡ੍ਰੈਸ ਵਗੈਰਾ ਤੋ ਮੁੰਬਈ ਸਾਈਡ ਬੋਤ ਅੱਛੇ ਮਿਲ ਜਾਂਦੇ ਨੇ, ਇਕਦਮ ਰੀਜਨੇਬਲ ਰੇਟ ਤੇ, ਕਲਿਆਣ ਪਾਸੀ। ਤੁਸੀ ਫਿਰਸੋ ਨਾ ਕਲਿਆਣ ਮੁੰਬਈ ਪਾਸੇ? ਤੋ ਨਾਈਟ ਡ੍ਰੈਸ ਸਿਕਸੀ ਹਿਟ ਮਿਲ ਜਾਂਦੇ, ਨਾਈਟੀ ਵਗੈਰਾ ਲੇਡੀਜ ਦੇ ਨਾਈਟੀ ਯਾਂ ਫਿਰ ਕਿਸੀ ਕਾਰਟ ਦੀ ਸ਼ੋਪਿੰਗ ਕਰਨੀ ਓਸਦੇ ਨਾਈਟ ਡ੍ਰੈਸ ਕੁੜੀਆਂ ਨੂੰ ਜਿਸ ਹਿਸਾਬ ਨਾਲ ਲੋੜ ਹੁੰਦੈ ਸ਼ੋਟ, ਵੱਡਾ। ਅੱਜ-ਕੱਲ ਓ ਥ੍ਰੀ ਪੀਸ, ਫੋਰ ਪੀਸ ਆਂਦੇ ਨ ਨਾ
ਆ ਹਾਂ।
ਮੁੰਬਈ ਸਾਇਡ ਜਾਦਾ ਅੱਛਾ ਮਿਲ ਜਾਂਦੈ। ਹੂੰ, ਹ।
ਕੇ ਐਥੋਂ ਈ ਕਰਨੇ ਆ ਬਾਕੀ ਦਿੱਲੀ ਵਗੈਰਾ ਵੀ ਚਲੇ ਜਾਂਨੇਂ ਆਂ, ਓੱ‍ਥੇ ਵੀ ਜਿਵੇਂ ਨਾਈਟ ਸੂਟ ਵਗੈਰਾ ਓੱਥੇ ਵੀ ਦਿੱਲੀ ਵੀ ਬੜੇ ਰਿ ਨੇਬਲ ਰੇਟ ਤੇ ਅੱਛੇ ਮਿਲ ਜਾਂਦੇ ਨੇ ਅ ਅ ਹਾਂ ਓਰ ਸੂਟ ਵਗੈਰਾ ਤੇ ਅਸੀ ਓਲ ਓਨਲਾਈਨ ਓਥੋਂ ਲੁਧਿਆਨੇ ਤੋ ਮੰਗਾਨੇ ਆ।
ਅੱਛਾ।
ਲੁਧਿਆਨੇ ਤੋ, ਹਾਂ ਬੋਤ ਵਦੀਆ-ਵਦੀਆ ਰ ਰ ਰੇਟ ਵੀ ਅੱਛੇ ਹੁੰਦੇ ਨੇ, ਸੂਟ ਵੀ ਸਈ ਓਂਦੇ ਨੇ, ਅੱਛੇ ਨਿਕਲਦੇ ਨੇ ਓ ਮੰਗਾਨੇ ਆ, ਆ ਓਦੇ ਵਿੱਚ ਐਡ ਤਾਂਦਾ ਵੇ ਨਾ, ਫੇਸਬੁੱਕ ਵਗੈਰਾ ਤੇ ਇ ਇੱਕ ਸਰਦਾਰ ਜੀ ਆਨੇ ਓਨਾਂ ਦਾ ਐਡ ਆਂਦਾ ਏ। ਤੇ ਓਨਾਂ ਦੀ ਸ਼ੋਪ ਤੋ ਈ ਓਨਲਾਈਨ ਸ਼ੋਪਿੰਗ ਕਰਨੇ ਆ, ਬੋਤ ਵਦੀਆ ਸੂਟ ਨਿਕਲਦੇ ਨੇ।
ਨ, ਕੱਪੜਾ ਅੱਛਾ ਨਿਕਲੇਆ ਜੀ?
ਕੱਪੜਾ ਬੋਤ ਵਧੀਆ ਨਿਕਲੇਐ, ਧੋਤੈ ਰਾੰਗ ਵੀ ਨੀ ਮਤਲਬ ਉਤਰੇਆ ਅ ਖੱਪ ਕੱਪੜਾ ਬੋਤ ਵਧੀਆ ਨਿਕਲੇਐ।
ਅੱਛਾ-ਅੱਛਾ ਤੁਸਾ ਕੋਲ ਲਿੰਕ ਹੋਈ ਤੇ ਮੈਨ ਸ਼ੇਅਰ ਕਰਨਾ।
ਹਾਂ, ਕਰਾਂਗੀ ਲਿੰਕ ਸ਼ੇਅਰ ਤਾਨੂੰ, ਐੇਸੇ ਨੰਬਰ ਤੇ ਕਾਰ ਦਾਂਗੀ ਨਾ।
ਹਾਂਜੀ-ਹਾਂਜੀ, ਹਾਂਜੀ ਇਸ ਨੰਬ, ਇਸ ਨੰਬਰ ਤੇ ਕਰੋ ਨਈ ਤੇ ਮੈਂ, ਹਾਂਜੀ, ਮੈਂ ਦੂਆ ਨੰਬਰ ਦੇਨੀ ਆ ਤੁਸੀ ਤਾਨੂੰ, ਓ ਮੇਰਾ ਵੇ, ਏ ਮੇਰੀ ਕੁੜੀ ਦਾ ਨੰਬਰ ਏ। ਹਾਂਜੀ, ਤੇ ਕਿਸਰਾ ਹੁੰਦਾ ਏ, ਹਾਂ ਓਨਲਾਈਨ ਸ਼ੋਪਿੰਗ ਦਾ ਥੋੜਾ ਜਾ ਮੈਂ ਨਾ ਦਿੱਲੀ-ਪੰਜਾਬ ਪਾਸੇ ਵਾਲੋ ਡਰਨੀ ਆ ਥੋੜਾ ਕੋਕਿ ਮੈਨੇ ਦਿੱਲੀਓ ਜਿਤਨੀ ਵੀ ਸ਼ੋਪਿੰਗ ਕੀਤੀ ਏ ਨਾ ਓਦਾ ਕਪੜਾ ਅੱਛਾ ਨਈ ਨਿਕਲੇਆ, ਚਾਏ ਮੈਨੇ ਲੋਕਲ ਮਾਰਕੀਟ ਵਿੱਚ ਵੀ ਸ਼ੋਪਿੰਗ ਕੀਤੀ ਏ ਨਾ ਤੋ ਬੀ ਕਪ ਕੱਪੜਾ ਨੀ ਅੱਛਾ ਨਿਕਲੇਆ, ਹੂੰ। ਦੋ, ਮਤਲ ਦੋ ਤੋਣੇ ਚ ਈ ਖਰਾਬ ਹੋ ਜਾਦੈ ਕਪੜਾ।
ਨਈ, ਮੈਂ ਤੇ ਐਨਾਂ ਵਾਸਤੇ ਸ਼ਰਟਸ ਵਗੈਰਾ ਲਿਆਈ ਸੀ ਰੇਟ ਵੀ ਬੋਤ ਘਾੱਟ ਸੀ ਓਰ ਸ਼ਰਟ ਕਾਫੀ ਏ ਅੱਛੀ ਨਿਕਲੀ ਏ। ਕਾਫੀ ਟਾਈਮ ਪਾਈ ਐਨਾਂ ਨੇ, ਨਾ ਮਤਲਬ ਕਲਰ ਉਤਰੇਆ ਸੀ, ਨਾ ਹੋਰ ਕੋਈ ਦਿੱਕਤ ਆਈ, ਕੁਛ ਨੀ ਬੋਤ ਵਦੀਆ
ਹਾਂਜੀ, ਹਾਂਜੀ, ਹਾਂਜੀ, ਮਤਲਬ ਔ ਹਾਂ, ਸੂਟ ਵਗੈਰਾ, ਹਾਂਜੀ-ਹਾਂਜੀ ਓ ਕਿਸੀ ਕਿਸੀ ਦਾ ਕਿਸਰਾ ਹੁੰਦਾ ਏ ਕਿ ਪੂਰਾ ਇੱਕ ਓ ਲੈਨਾ ਪੈਂਦੈ ਬੈਚ, ਪੂਰਾ ਜਿਸਰਾ ਛੋਟੇ ਸੀ, ਵੱਡੇ ਸੀ ਤੋ ਓਸਰਾ ਨਈ ਓ ਲੈ ਸਕਦਾ ਨਾ ਆਪ ਅਪਣੇ ਵਾਸੇ ਇੱਕ ਪੀਸ, ਵਨ ਪੀਸ ਵੀ ਕੋਈ ਸ਼ੋਪਿੰਗ ਕਰੇ ਤੋ ਵੀ ਠੀਕ ਲਗਦੈ ਓ। ਕਿ ਬਈ ਤੁਸੀ ਇੱਕ ਪੀਸ ਵੀ ਲੈ ਸਕਦੇ ਓ।
ਹਾਂ, ਹਾਂ-ਹਾਂ ਨਈ ਤੇ ਜੋ ਤੁਸੀ ਲੁਧਿਆਨੇ ਤੋਂ ਸ਼ੋਪਿੰਗ ਕਰਨੇ ਆ ਔਨਲਾਈਨ, ਓ ਤੇ ਅਸੀ ਲੋਗ ਇੱਕ ਪੀਸ ਦੋ ਪੀਸ ਜਿੰਨੇ ਸਾਨੂੰ ਜਰੂਰਤ ਹੁੰਦੀ ਆ ਅਸੀ ਓਸ ਤਾਂ ਮੈਂ ਮੰਗਾਨੇ ਆਂ। ਓਨਾਂ ਨੂੰ ਅਸੀ ਲੋਕ ਮੈਸੇਜ ਕਰ ਦੇਨੇ ਆਂ, ਐਡਰੈਸ ਵਗੈਰਾ ਅਪਨਾ ਦੇ ਦੇਨੇ ਆਂ। ਔਨਲਾਈਨ ਪੇਮੈਂਟ ਕਰ ਦੇਨੇ ਆਂ, ਤੇ ਆ ਜਾਂਦੇ ਨੇ ਸਾਡੇ ਸੂਟ।
ਅੱਛਾ-ਅੱਛਾ ਅੱਛ। ਕਯੋਕਿ ਇਸਰਾ ਵੇ ਨਾ ਮੈਂ ਨਾ ਏਕ-ਦੋ ਵਾਰ ਪੰਜਾਬੋ ਵੀ ਕੀਤੀ ਹੋਈ ਸ਼ੋਪਿੰਗ। ਪਰ ਮਜ਼ਾ ਨੀ ਆਯਾ, ਕੱਪੜਾ ਨੀ ਅੱਛਾ ਲੱਗੇਆ ਮਾਨੂੰ।
ਅੱਛਾ।
ਮਤਲਬ ਮੈਨੇ ਔਫਲਾਈਨ ਈ ਕੀਤੀ ਏ, ਮਤਲਬ-ਮਤਲਬ ਫਿਰਨ ਗੇਆਈ ਆਂ ਮੈਂ ਮੇਰੇ ਮਾਮੇਆਂ ਦੇ ਘਾਰ। ਤਾਂ ਥੋੜਾ ਜੇਆ ਮਜ਼ਾ ਨੀ ਆਯਾ ਔਰ ਜੇੜਾ ਹੈਵੀ ਕੱਪੜਾ ਮਾੰਨ ਰੋ ਟੇ ਡੂਜ਼ਾ ਰੇਂਜ ਬੋਤ ਹਾਈ ਆਈ।
ਅੱਛਾ।
ਜੇੜਾ ਪੂਰਾ ਪਿਵਰ ਪੰਜਾਬੀ ਸੂਟ ਹੁੰਦਾ, ਉਸਦਾ ਰੇਂਜ ਮਾੰਨ ਥੋੜਾ ਹਾਈ ਲੱਗੇਆ ਉਦਾ।
ਅੱਛਾ-ਅੱਛਾ, ਅੱਛਾ ਤੇ ਮੈਂ ਤਾਨੂੰ ਐਦਾ ਲਿੰਕ ਪੇਜਾਂਗੀ ਐਨਾਂ ਕੋਲ ਹੈਵੀ ਵੀ ਮਿਲਦੇ ਨੇ, ਨੋਰਮਲ ਡੇਲੀ ਯੂਜ਼ ਵਾਲੇ ਵੀ ਸੂਟ ਮਿਲਦੇ ਨੇ। ਔਰ, ਕੁਵਾਲਿਟੀ ਵੀ ਕੱਪੜੇ ਦੀ ਬਹੁਤ ਵਧੀਆ ਏ। ਰੇਟ ਵੀ ਰੀਜ਼ਨੇਬਲ ਨੇ। ਹਾਂ-ਹਾਂ ਮੈਂ ਤੇ ਹੁਣੇ ਇਧਰ ਵੀ। ਤੇ ਚਾਰ-ਪੰਜ ਸੂਟ ਮੰਗਾਏ ਸੀ, ਔਨਲਾਈਨ।
ਅੱਛਾ-ਅੱਛਾ, ਅੱਛ ਹੂ, ਕਿਸੇ ਦਾ ਹੁਣ ਵਿਆਹ ਹੋਵੇ ਨਾ, ਅਸਣ ਦੇ ਘਰ 'ਚ। ਮੈਨੂੰ ਥੋੜਾ ਸ਼ੋਪਿੰਗ ਦੇਖਣੀ ਏ, ਕਰਨਾ ਏ ਮੈਂ ਕਿਹਾ ਚਲੋ, ਦੇਖੀਏ ਕਿਧਰ ਨਾ ਕਿਧਰ ਸ਼ੋਪਿੰਗ ਕਰਨੀ ਏ। ਥੋੜੇ ਵਧੀਆ ਸੂਟ ਲੈਣੇ ਵਿਆਹ ਦੇ ਹਿਸਾਬ ਨਾਲ। ਤਿੰਨ-ਚਾਰ ਸੂਟ ਲੈਣੇ ਸੀਗੇ ਤੇ ਮੈਨੂੰ ਕ ਚਲੋ ਦੇਖੀਏ, ਕਿਤੇ ਸ਼ੋਪਿੰਗ ਕਰੀਏ। ਹੂੰ-ਹੂੰ।
ਨਹੀਂ ਤੇ ਮੈਂ ਤੁਵਾਨੂੰ ਲਿੰਕ ਭੇਜਾਂਗੀ। ਤੁਸੀਂ ਇੱਕ ਵਾਰੀ ਟਰਾਈ ਕਰਨਾ, ਅਗਰ ਤੁਵਾਨੂੰ‌ ਸ
ਹਾਂਜੀ-ਹਾਂਜੀ-ਹਾਂਜੀ, ਠੀਕ-ਠੀਕ।
ਹਾਂਜੀ।
ਹੂੰ, ਹੋਰ ਘਾਰ ਦਾ ਸਮਾਨ, ਪ੍ਰੋਡਕਟ ਤਾਂ ਮੀਸ਼ੋ ਵਗੈਰਾ ਤੇ ਅੱਛਾ ਮਿਲ ਈ ਜਾਂਦਾ।
ਹਾਂ, ਉਹ ਤੇ ਮੀਸ਼ੋ ਤੋਂ ਮਿਲ ਜਾਂਦਾ ਵੇ, ਸਹੀ ਏ।
ਹੂੰ-ਹੂੰ, ਹੂੰ-ਹੂੰ।
ਅਸੀਂ ਵੀ ਉੱਥੋਂ ਈ ਮੰਗਾਨੇ ਆ। ਮੀਸ਼ੋ ਤੋਂ ਈ ਜ਼ਿਆਦਾ, ਅ ਫਲਿੱਪਕਾਟ ਤੋਂ ਵੀ ਮੰਗਾ ਲੈਂਨੇ ਆ। ਜਿਵੇਂ ਫਲਿੱਪਕਾਟ ਤੋਂ ਵੀ ਅੱਛਾ ਸਮਾਨ ਮਿਲ ਜਾਂਦਾ ਵੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਹਾਂ, ਉਹਨੇ ਮੋਬਾਈਲ ਵਗੈਰਾ ਵੀ ਦੋ ਲੇ ਨੇ। ਉਹ ਵੀ ਫਲਿੱਪਕਾਟ ਤੋਂ ਲੇ ਨੇ।
ਅੱਛਾ-ਅੱਛਾ, ਔਰ ਮੋਬਾਈਲ ਵਗੈਰਾ ਅੱਛੇ ਨਿਕਲਦੇ।
ਹਾਂ ਵਧੀਆ ਨਿਕਲੇ ਨੇ ਮੋਬਾਇਲ। ਮੇਰੇ ਅਈਏ ਸਮਝ ਲੋੋ ਇੰਨੇ ਸਾਲ ਹੋਗੇ ਨੇ ਚੱਲ ਰਿਹਾ ਅੇਈਏ ਤੱਕ ਮੋਬਾਈਲ। ਬਾਕੀ ਉਹ ਹੋਰ ਵੀ ਜੋ ਘਾਰ ਦਾ, ਕਿਚਨ ਦਾ ਸਮਾਨ ਹੁੰਦਾ। ਉਹ ਵੀ ਫਲਿੱਪਕਾਟ ਤੋਂ ਲੈ ਲੈਂਨੇ ਆ। ਅੱਛਾ ਨਿਕਲਦਾ ਕਿਚਨ ਦਾ ਸਮਾਨ ਵੀ
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਹੂੰ, ਪਰ ਥੋੜ੍ਹਾ ਕੱਪੜੇ ਤੁਹੀ ਮਨ ਡਾਊਟ ਲੱਗਦਾ। ਕਿਉਂਕਿ ਕੱਪੜਾ ਨਾ ਵਧੀਆ ਨਿਕਲਦਾ। ਉਹ ਕਹਿੰਦੇ ਦਿਖ-ਦਿਖਦੇ ਵੀ ਕੀ ਇਹ ਤੇ ਆਂਦਾ ਵੀ ਇੱਕ। ਪਰ ਕੱਪੜੇ ਦੀ ਕੁਆਲਿਟੀ ਵੀ ਬਹੁਤ ਡੇ ਅ ਆਂਦੀ।
ਅੱਛਾ-ਅੱਛਾ।
ਹੂੰ, ਕਿਉਂਕਿ ਮੈਂਨੇ ਦੋ-ਚਾਰ ਵਾਰ ਸੂਟ ਮੰਗਾਏ ਨਾ, ਮਜ਼ਾ ਨ੍ਹੀਂ ਆਇਆ। ਦੋ-ਤਿੰਨ ਵਾਰ ਤੇ ਦੋ ਵਾਰ ਤੇ ਧੋਣੇ ਤੇ ਈ ਖਰਾਬ ਹੋ ਜਾਂਦੇ ਨੇ, ਜੋੜੇ।
ਅੱ ਅੱਛਾ-ਅੱਛਾ, ਨਹੀਂ ਅਸੀਂ ਜਿੱਥੋਂ ਮੰਗਾਨੇ ਆ, ਉਹਨਾਂ ਦੀ ਕੁਵਾਲਿਟੀ ਕ ਬਹੁਤ ਅੱਛੀ ਐ ਕੱਪੜੇ ਦੀ। ਅਸੀਂ ਕਾਫ਼ੀ ਵਾਰ ਧੋ ਚੁੱਕੇ ਆ, ਪਾ ਚੁੱਕੇ ਆ। ਮਤਲਬ ਉਵੇ ਦਾ ਉਵੇ ਈ ਕੱਪੜਾ ਹਾਂ-ਹਾਂ, ਬਹੁਤ ਵਧੀਆ ਕਪ ਕੱਪੜਾ ਨਿਕਲਦਾ ਉਹਨਾਂ ਦਾ। ਕਾਫੀ ਫੇਮਸ ਨੇ ਉਹ ਤੇ ਲੁਧਿਆਣੇ ਦੇ। ਬਹੁਤ ਫੇਮਸ ਨੇ। ਜਿਨ੍ਹਾਂ ਦੀ ਐਡ ਆਉਂਦੀ ਐ।
ਅੱਛ-ਅੱਛਾ-ਅੱਛਾ-ਅੱਛਾ। ਦੇਖਾਂਗੀ, ਮੈਂ ਵੀ ਸ਼ੋਪਿੰਗ ਕਰਾਂਗੀ ਉਹਨਾਂ ਕੋਲ਼ੋਂ। ਹੂੰ ਦੋ-ਚਾਰ ਸੂਟ ਮੰਗਾਏ ਮੈਂ ਤਾਨੂੰ ਆਖਿਆ ਨਾ, ਵਿਆਹ ਵੇ ਅਸਾ ਦੇ ਘਰ। ਵਿਆਹ 'ਚ ਈ ਧੋੜੇ-ਧੋੜੇ ਦੋ-ਚਾਰ ਜੋੜੇ ਮੰਗਵਾ ਕੇ ਦੇਖ ਸੀ।
ਹਾਂ ਬਿਲਕੁਲ-ਬਿਲਕੁਲ, ਮੰਗਾ ਕੇ ਦੇਖਣਾ। ਤੁਹਾਨੂੰ ਸਮਝ ਆਏ ਤੇ ਫਿਰ ਤੁਸੀਂ ਉੱਥੇ ਈ ਸ਼ੋਪਿੰਗ ਕਰਨਾ ਸਾਰੀ।
ਹਾਂਜੀ-ਹਾਂਜੀ-ਹਾਂਜੀ। ਕਿਉਂਕਿ ਹੈਵੀ ਡ੍ਰੇਸ। ਹੈਵੀ ਡ੍ਰੇਸ, ਅੱਛੇ ਲੱਗਦੇ ਨੇ ਥੋੜੇ, ਪੰਜਾਬ ਸਾਈਡ ਦੇ।
ਹਾਂ-ਹਾਂ।
ਸਹੀ ਗੱਲ, ਤਿਆਰ ਹੋਣਾ। ਸਾਜਾ ਵਿਆਹਾਂ ਤੇ ਬੋਹਤ
ਹਾਂ, ਪੰਜਾਬੀ ਲੁਕ ਆਂਦਾ ਵੇ ਇਕ ਵਧੀਆ। ਪਰਾਂਦੀ ਰਾ ਦੀ ਲਗਾ ਲੋ।
ਹਾਂ-ਹਾਂ ਪਰਾਂਦੀ-ਚੁਰੰਦੀ ਲਗਾ ਲੋ, ਬਰਾ-ਬਰੀ। ਅੱਛੀ ਮਿਲ ਜਾਂਦੀਆਂ ਹਨ। ਮੈਂ ਤਾਂ ਮੈਂ ਤਾਂ ਸੁਣਿਆ ਕੋਕੇ ਬਹੁਤ ਅੱਛੇ ਮਿਲਦੇ ਨੇ ਪੰਜਾਬ ਸਾਈਡ ਵਿੱਚ ਮੈਂ ਸੋਚ ਹਾਂ, ਮੈਂ ਸੋਚਨੀ ਪਈ ਹ ਤਾਂ ਮੈਂ ਕੋਕਾ ਲੈ ਸਕਾਂ ਮੇਰੇ ਵਾਸਤੇ ਹੁਣ ਕੋਕਿਆਂ ਦਾ ਬਹੁਤ ਸ਼ੌਕ ਏ। ਮੈਂ ਕਿਹਾ ਇੱਕ ਦੋ ਕੋਕੇ ਜ਼ਰੂਰ ਲਿਆ ਸਾ ਮੈਂ।
ਹਾਂ-ਹਾਂ, ਹਾਂ-ਹਾਂ, ਅੱਛਾ ਲਗਦਾ ਪਾਇਆ ਹੋਇਆ।
ਹੂ, ਕਿਉਂਕਿ ਕੋਕੇ ਨਾਲ ਕਿਸ ਥੋੜਾ ਬੰਦੇ ਦੀ ਲੁੱਕ ਅਲੱਗ ਲੱਗਦਾ ਐ। ਥੋੜਾ ਸੋਹਣਾ ਦਿਖਦਾ। ਇਨਸਾਨ ਹੂ, ਹਾਂਜੀ-ਹਾਂਜੀ। ਚਲੋ ਭੈਣਜੀ, ਕਰਨੀ ਆ ਤੁਹਾਨੂ ਮੈਂ ਕੋਲ ਥੋੜਾ ਈ
ਚਲੋ ਠੀਕ-ਠੀਕ ਹੈ, ਠੀਕ ਹੈ ਓਕੇ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਤਿ, ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਉਹ ਬੰਦਾ ਮੇਰਾ ਮੁਬੈਲ ਦੇਣਿਆ।